ਅਜ ਪਸ਼ੀ ਸੁਣਾਇਓ
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ? ਕੀ ਕਰਦੇ ਪਏ ੳ?
ਰੋਟੀ ਵਗੈਰਾ ਬਨਾਈ ਐ, ਆਲੂ ਵਗੈਰਾ ਬਣਾਏ ਐ, ਦੁਪਹਿਰ ਦੀ ਰੋਟੀ ਲਈ‌
ਅੱਛਾ। ਮੈਂ ਤਾਂ ਹੁਣੇ ਸਫ਼ਾਈ ਕਰਕੇ ਹਟੀ ਆ।
ਅੱਛਾ ਜੀ। ਹੋਰ ਤੁਸੀਂ ਕੀ ਬਣਾ ਲਿਆ? ਦੁਪਹਿਰ ਦੀ ਰੋਟੀ। ਕਿ
ਰੋਟੀ ਚ ਬਣਾਇਆ, ਦਾਲ ਚਾਵਲ ਬਣਾਇਆ। ਮੈਂ
ਅੱ
ਹਾਂਜੀ-ਹਾਂਜੀ ਕਿਚਨ ਦੀ। ਘਰ ਦੀ ਕਮਰੇ ਦੀ ਸਾਰੀ ਕਿਤੇ, ਹੁਣ ਫ੍ਰੀ ਹੋਈ ਆ। ਕਰਕੇ
ਤੁ ਡੱਬੇ ਵਗੈਰਾ ਰੋਜ਼ ਸਾਫ਼ ਕਰਦੇ ਹੋ?
ਹਾਂਜੀ। ਮੈਂ ਤੀਜੇ ਦਿਨ ਕਰ ਦਿੰਦੀ ਹਾਂ।
ਅੱਛਾ। ਨਹੀਂ ਅਸੀਂ ਤੇ ਹਫ਼ਤੇ ਬੁਕ ਬੁਕਰਦੇ ਹਾਂ।
ਮੈਂ ਤਾਂ ਕਰਦੀ ਆ ਇੱਥੇ ਨਾ, ਸਾਡੇ ਇਥੇ ਧੂਲ ਮਿੱਟੀ ਜ਼ਿਆਦਾ ਉੱਡਦੀ ਆ, ਨਾ ਤਾਂ ਕਰਕੇ ਰੋਜ਼ ਕੱ ਕੱਪੜਾ ਮਾਰਨਾ ਹੀ ਪੈਂਦਾ ਮੰਨ ਲਓ, ਤੁਸੀਂ।
ਮੈਂ, ਤੇ ਹਫ਼ਤੇ ਮਗਰੋਂ ਕਰਦੀ ਹ ਕਿਉਂਕਿ ਕੁੜੀ ਛੋਟੀ ਆ ਨਾ, ਫਿਰ ਉਹਦੇ, ਕਰਕੇ। ਹਫ਼ਤੇ ਮਗਰੋਂ ਕਰੀ ਦਾ ਹੁੰਦਾ, ਨਹੀਂ ਬੜੀ ਸ਼ਤਾਨ ਕ ਤੁਸੀਂ ਹਡੋ ਮੈਂ ਕਰਾਂਗੀ।
ਅੱਛਾ। ਹੋਰ, ਦੱਸੋ?
ਬਹੁਤ ਵਧੀਆ ਬ
ਮੈਂ ਸੋਚ ਰਹੀ ਸੀ, ਮੈਂ ਕਿਹਾ। ਤੁਹਾਨੂੰ ਪੁੱਛਿਆ ਤੁਸੀਂ ਕੀ ਕਰਦੇ ਪਏ ਹੋ, ਮੈਂ ਤਾਂ ਹੁਣੇ ਕੰਮ ਕੁੰਮ ਕਰਕੇ ਸਾਰੀ ਸਫ਼ਾਈ ਕਰਕੇ, ਫਰਿੱਜ ਸਾਫ ਕੀਤਾ, ਫਿਰ ਟੀ ਵੀ ਸਾਫ ਕੀਤਾ, ਸਾਰਾ, ਸਾਰਾ ਕੰਮ ਕੀਤਾ। ਮੈਂ
ਤਾਂ, ਸਾਫ਼-ਸਫ਼ਾਈ ਖਿੱਚੀ ਹੈ ਟੂਡ
ਹਾਂਜੀ। ਹਾਂਜੀ।
ਬਸ ਫ ਮੇਰ ਰੂਮ ਦੀ ਸਫ਼ਾਈ ਕੀਤੀ, ਫੇਰ ਮੰਮੀ ਦੇ ਰੂਮ ਤੇ ਕੀਤੀ, ਫੇਰ ਕਿਚਨ ਤੇ ਕੀਤੀ, ਫੇਰ ਰੋਟੀ ਬਣਾਈ। ਹਜੇ ਰੋਟੀ ਖਾਧੀ ਕਿਸੇ ਨੇ, ਨੀ ਹੈ, ਬਸ। ਆਲੂ ਬੰਨ ਰਹੇ ਹੈ, ਫਿਰ ਸਭ ਨੇ ਰੋਟੀ ਖਾਣੀ ਹੈ‌।
ਨਿਆਣੇ ਗਏ ਨੇ ਨਾਨੀ ਦੇ, ਮੇ ਫ੍ਰੀ ਸੀਗੀ ਹਾਂਜੀ। ਛੁੱਟੀ। ਹਾਂਜੀ- ਹਾਂਜੀ ਛੁੱਟੀਆਂ ਪਈਆਂ ਨਾ ਸਕੂਲ ਦੀ। ਅਗਰ ਫੇਰ ਮੈਂ ਫ੍ਰੀ, ਗਈ। ਕਰਾਂਗੇ ਘਰ ਦੀ ਸਫ਼ਾਈ ਕਰ ਲੈਂਨੀ ਆ।
ਅੱਛਾ-ਅੱਛਾ ਰਹਿ ਕੇ ਆਨਗੇ ਹੁਣ।
ਕੀ ਆਣਗੇ? ਅਗਲੇ ਮਹੀਨੇ ਲੈ ਕੇ ਆਵਾਂਗੇ
ਅੱਛਾ, ਵੱਡੇ -ਵੱਡੇ ਹੋਣੇ ਤਓ ਚਲੇੇ ਗਏ ਕਲੇ
ਉਹ ਛੋਟੇ ਹੁੰਦੇ ਵੀ ਜਾਂਦੇ ਸੀ, ਚਾਰ ਸਾਲ ਦੀ ਸੀ ਜਦੋਂ ਵੀਥੇ ਜਾਂਦੇ ਸੀ
ਅੱਛਾ, ਆਪਣੇ ਆਪ ਉੱਥੇ, ਉੱਥੇ ਮਤਲਬ ਕਿਸੇ ਨੂੰ ਯਾਦ ਨੀ ਕਰਦੇ ਜ ਮੰਮੀ
ਹਮ ਮੇਰੇ ਤੋਂ ਜ਼ਿਆਦਾ ਮੇ ਤੋਂ ਜਦ ਉਹ ਮੇਰੀ ਵੱਡੀ ਭੈਣ ਨੂੰ ਜਿਆਦਾ ਕਰਦੇ ਨੇ ਮੇਰੀ ਵੱਡੀ ਭੈਣ, ਹਾਂਜੀ -ਹਾਂਜੀ ਮੇਰੀ ਵੱ ਵਡੀ ਭੈਣ ਨੂੰ ਕਰਦੇ ਨੇ ਜਦੋਂ ਦੇ ਮੰਮੀ ਗੁਜਰੇ ਆ ਨਾ ਮੇਰੇ ਉਹ ਤੋਂ ਬਾਅਦ ਵੱਡੀ ਭੈਣੀ ਆ ਮੇਰੀ, ਤੁਨੂੰ ਈ ਨਾਨੀ ਕਹਿੰਦੇ ਨੇ ਉਹ
ਅੱਛਾ! ਸਈ ਐ ਐਸੋ ਹੀ ਭੈਣਾ ਕਈ, ਕੋਈ -ਕੋਈ ਹੁੰਦੀ ਹੈ
ਹਾਂਜੀ, ਤੇ ਦੀਦੀ ਨੇ ਕਹਿਤਾ ਸੀ ਕਹਿੰਦੇ ਛੁੱਟੀਆਂ ਤੇ ਕਹਿੰਦੇ ਭੇਜ ਦੇਣਾ ਨਿਆਣੇ ਨੂੰ, ਰੋਜ਼ ਕਹਿੰਦੇ ਸੀ ਮੈਂ ਫਿਰ ਭੇਜਤਾ ਹੁਣੇ ਦੋ -ਚਾਰ ਦਿਨ ਪਹਿਲਾਂ ਭੇਜਿਆ ਮ ਚਲੋ- ਚਲੇ ਜਾ ਮੌਸਮ ਤਾਜਗਰਮੀ ਆ ਹਲੇ ਕਦੇ, ਕਦੇ ਤੁ ਹੋ ਜਾਂਦੇ ਆ ਕਦੇ ਛਾਂ ਹੋ ਜਾਂਦੀ ਹੈ ਪਤਾ ਹੀ ਨਹੀ ਲੱਗਦਾ
ਡ ਕੱਲ ਮੌਸਮ ਅੱਛਾ ਸੀ ਪਰਸੋਂ ਪਰਸੋਂ ਵੀ ਅੱਛਾ ਸੀ ਮੌਸਮ ਪਰ ਅੱਜ ਫੇਰ ਉਹੀ ਗਰਮੀ ਵਾਲਾ ਹਾਲ ਪਹਿਲੇ ਵਾਲਾ ਹਾਲ ਹੋ ਚੁੱਕਿਆ ਜਤਨੀ ਗਰਮੀ ਹੈ
ਗਰਮੀ ਪੁੱਛੋ ਨਾ, ਤਾਂ ਹੀ ਤਾਂ ਹੁ ਕੀ ਕਰੇ ਏਸੀ ਚਲਾਈਏ ਜਾਂ ਅਸੀਂ ਏਸੀ ਬੰਦ ਕਰ ਚਲਾਉਂਦੇ ਹਾਂ ਠੰਢ ਲੱਗਦੀ ਹੈ ਇਹ ਵੀ ਕਨਫਿਊਜਿੰਗ ਹੋ ਜਾਂਦੀ ਹੈ ਨਾ
ਉਹ ਤਾਂ ਹੈ ਮੌਸਮ ਠੀਕ ਸੀ ਕੂਲਰ ਦੀ ਲੋੜ ਨੀ ਪਈ ਅਸੀਂ ਕੱਲ ਰਾਤੀ ਕੂਲਰ ਲਗਾਇਆ ਉਹ ਕਲਰ ਪਟਾਕਾ ਬੋਲ ਗਿਆ ਕੂਲਰ ਦਾ ਹੀ
ਹਾਂ ਗਰਮੀ ਕਰਕੇ
ਹਾਂਜੀ ਤੇ ਅੱਜ ਧੂਪ ਤੇ ਨ ਨਹੀਂ ਹੈ ਹੁਣ ਮੈਂ ਤਾ ਕੂਲਰ ਮੈਂ ਕਿਹਾ ਬੱਚਾ ਛੋਟਾ ਹੈ ਉਹਨੂੰ ਸੋਣਾ ਨੀ ਹੈ ਬਿਨਾਂ ਪੱਖੇ ਦੇ, ਕੂਲਰ ਦੇ
ਹਾਂਜੀ -ਹਾਂਜੀ ਨਈ ਠੀਕ ਕਰਾ ਲੋ ਗਰਮੀ ਇੰਨੀ ਆ
ਦਿੱਤਾ ਪਤਾ ਨ ਲੱਗਾ ਸੀ ਪਟਾਕਾ ਕਿਵੇਂ ਦੇਖਦੇ ਰਹਿ ਗੇ ਪਟਾਕਾ ਕਿੱਥੋਂ ਬੋਲਦੇ ਆ
ਗਰਮੀ ਜਿਆਦਾ ਹੈ ਨਾ, ਤਾਂ ਕਰਕੇ ਕੀ ਕਰੀਏ ਕੂਲਰ ਵੀ ਕੀ ਕਰੇਗਾ ਵਿਚਾਰਾ
ਬਸ -ਬਸ ਹੁੰਦਾ ਸਹਿ ਕ ਰਹਿਣਾ ਹੁੰ ਦੇਖੋ ਪਤਾ ਸ਼ਾਮੀ ਦਿੰਦਾੱ ਕੱਲ ਸਵੇਰ ਦਿੰਦਾ ਮੈਂ ਭਰਾ ਤੂੰ ਕਰਦੇ ਬੱਚਾਛੋਟਾ ਉਹਨੇ ਰਾਤ ਜੀ ਨਾ ਆਰਾਮ ਕਰਦਾ ਉਹਨੇ ਗਰਮੀ ਲੱਗਰੀ ਹੈ ਗਰਮੀ ਲੱਗ ਰੀ ਹੈ
ਗਰਮੀ ਤਾਂ ਉਹ ਪੈ ਹੀ ਰਹੀ ਹੈ ਬੱਚੇ ਕੀ ਕਰਨਗੇ ਬੱਸ
ਹਮਮ
ਹੋਰ ਦੱਸੋ ਤੁਸੀਂ
ਬਸ ਬਹੁਤ ਗਰਮੀ ਪੈ ਰਹੀ ਹੈ।
ਹੁਣ ਜਿੱਦਾਂ ਕੂਲਰ ਬੰਦ ਹੋ ਗਏ, ਕੂਲਰ ਦੀ ਸਫ਼ਾਈ ਕਰ ਲੋ।
ਹਾਂਜੀ, ਕੂਲਰ ਤੇ ਮੈਂ ਲਾਨ ਤੋਂ ਪਹਿਲਾਂ ਹੀ ਸਾਰਾ ਸਾਫ਼ ਕੀਤਾ ਸੀ। ਜਿਵੇਂ ਅਸੀਂ ਥੇ ਲਵਾਣਾ, ਤੇ ਮੈਂ ਪਹਿਲੇ ਸਾਰਾ ਸਾਫ਼ ਮਤਲਬ ਡਿਟੋਲ ਵਗੈਰਾ ਪਾ ਕੇ ਸਭ ਤੋਂ ਤਾਂ ਸੀਰੀ, ਤੇ ਵਿੱਚ ਪਾਣੀ ਵੀ ਐਵੇਂ ਹੀ ਭਰਦੇ ਹਾ ਨਾ। ਫਿਰ ਪਾਣੀ ਦੀ ਜੋ ਆਵਾਜ਼ ਆਂਦੀ ਏ, ਫਿਰ ਔ ਸਸੈਲ ਆਂਦੀ
ਹਾਂਜੀ-ਹਾਂਜੀ।
ਉਹ ਔ ਸਾਫ਼ ਕੀਤਾ ਸੀ। ਹਾਂਜੀ ਤੇ ਹੁਣ ਸਾਫ਼ ਕਰ ਦਿੱਤਾ ਤਾਂ ਸੋਨ ਚ ਆਏਗਾ, ਫਿਰ ਇੱਕ ਵਾਰੀ ਸਾਫ਼ ਕਰਾਂਗੀ ਜੇ ਗੰਦਾ ਹੋਏਗਾ-ਹੋਏਗਾ ਤੇ ਫਿਰ ਪਾਣੀ ਪੂਣੀ ਪਾ ਕੇ ਲਗਾਵਾਂਗੇ।
ਪਾਣੀ ਤਾਂ ਦੇਖੋ ਜਦੋਂ ਤੁਸੀਂ ਪਾਉਦੇ ਆ ਨਾ ਚ ਡਿਟੋਲ ਵਗੈਰਾ ਜਾਂ ਕੁੱਝ ਜਿਵੇਂ ਅੱਧਾ ਟਕਨ ਨਾ ਪੈਟਰੋਲ ਵੀ ਪਾ ਸਕਦੇ ਆ। ਅੱਧਾ ਟੱਕਨ, ਬਿਲਕੁਲ ਹੀ। ਨਹੀਂ ਤਾਂ ਏ ਮੱਛਰ, ਕੀੜੇ ਨਾ ਹੋਣ ਵਿੱਚ।
ਏਨੂੰ ਪਾਕੇ ਟਰਾਈ ਕਰਾਂਗੇ, ਡਿਟੋਲ ਤੇ ਮੈਂ ਕਈ ਵਾਰੀ
ਵੈਸੇ ਡਿਟੋਲ ਵੈਸਟ ਆਂ, ਪੈਟਰੋਲ ਨਾ ਪਾਔ। ਕੀਤੇ ਅੱਗ ਹੀ ਲੱਗ ਜਾਵੇ। ਕਿਤੇ ਤੁਸੀਂ ਕਹੋ ਔਨਾਂ ਨੇ ਸਲਾਹ ਦਿੱਤੀ ਸੀ, ਵੈਸੇ ਮੇਰੇ ਜਦੋਂ ਕੂਲਰ ਸੀਗਾ ਨਾ ਮੈਂ ਪਾ ਦਿੰਦੀ ਸੀਗੀ ਔਦੇ ਵਿੱਚ। ਪਾਣੀ ਵਿੱਚ, ਅੱਛੀ ਤਰ੍ਹਾਂ ਮਿਲਾ ਕੇ ਨਾ ਚੰਗੀ
ਨਾ ਚੰਗੀ ਤਰਾਂ ਮਿਲਾ ਕੇ, ਹਾਂ ਵਿੱਚ ਮਿਲਾਕੇ ਪਹਿਲਾ ਮਿਲਾ ਲੋਂ ਤੇ ਫਿਰ ਕੰਮ।
ਹਾਂ ਤੇ ਮੇਰੇ ਨਾ ਹਸਬੈਂਡ ਨੇ ਮੈਨੂੰ ਮਨਾ ਕਰਤਾ ਸੀ, ਕਹਿੰਦੇ ਆਹ ਨਾ ਪਾਇਆ ਕਰ, ਕਿਤੇ ਅੱਗ ਹੀ ਨਾ ਲੱਗ ਜਾਵੇ ਇਹ ਮੈਂ ਕਿਆ ਹਾਂ, ਮੈਂ ਕਿਆ ਏਨੇ ਜੇ ਇੰਨਾ ਸਾ ਜਾਦਾ ਪਾਣੀ ਆ। ਇੰਨਾ ਜਾ ਪੈਟਰੋਲ ਲਗਣਾ, ਮੈਂ ਕਿਹਾ ਅੱਗ ਕਿੱਥੇ ਲੱਗਨੀ। ਕਹਿੰਦੇ ਨਹੀਂ ਫਿਰ ਵੀ ਪਤਾ ਨਹੀ ਹੁੰਦਾ, ਨਾ ਪਾਇਆ ਕਰ।
ਹਾਂ, ਇਲੈਕਟ੍ਰੋਨਿਕ ਚੀਜ਼ਾ ਨਾ ਇਕ ਦਮ ਫੜ ਲੇ ਕੁਛ ਕਹਿ ਨੀ ਸਕਦੇ ਆ।
ਫਿਰ ਮੈਂ ਫਿਰ ਮੈਂ ਸ਼ੁਰੂ ਕਰਤੀ ਔਦੇ ਚ ਪਾਣੀ ਅਦਾ ਟਕਣ ਫਿਰਨੇਲ ਪਾ ਦਿੰਣੀ ਆ
ਇਦਾਂ ਸਮੈਲ ਸਹੀ ਆਂਦੀ ਹੈ ਕੁੱਲਰ ਚੋਂ?
ਡਿਟੋਲ ਵੀ ਸਹੀ ਹੈ ਵੈਸੇ, ਪਤਾ ਕਿ ਏ ਸਾਡੇ ਇੱਥੇ ਨਾ ਜ਼ਿਆਦਾ ਮੱਛਰ ਵਗੈਰਾ ਜਿੱਦਾਂ ਤੁਹਾਨੂੰ ਦੱਸਿਆ ਨਾ ਮੈਂ ਧੂਲ ਵਗੈਰਾ, ਮੱਛਰ ਵਗੈਰਾ ਬਹੁਤ ਹੁੰਦੇ ਗਰਮੀਆਂ ਚ ਏਥੇ।
ਇਹ ਮੱਛਰ ਤੇ ਹਰ ਪਾਸੇ ਇਹੀ ਹਾਲ ਹੈ।
ਹਰ ਪਾਸੇ ਗਰਮੀਆਂ ਵਿੱਚ ਤਾਂਈ ਦੁਖੀ ਕਰ, ਹਾਂਜੀ ਹੁਣ ਦੇਖੋ ਸ ਸਵੇਰ ਦੀ ਲ ਗੀ ਹੋਈ ਆ ਮੈਂ। ਹੁਣੋ ਉਠੀ ਆਂ ਨੋ ਵਜੇ ਲੱਗੀ ਸੀ ਹੁਨ ਹੁਣੇ-ਹੁਣੇ ਮਤਲਬ ਕੰਮ ਮੇਰਾ ਸਾਰਾ ਖ਼ਤਮ ਹੋਇਆ।
ਅੱਛਾ।
ਇੱਕ-ਇੱਕ ਕੋਣਾ ਸਾਫ਼ ਕਰਤਾ ਅੱਜ ਮੈਂ। ਛੁੱਟੀ ਇੱਕ ਮਹੀਨੇ ਦੀ ਛੁੱਟੀ ਕਰਤੀ ਬੱਚੇ ਤਾਂ ਹੈਨੀ ਮਗਰ।
ਟਾਇਮ ਸਹੀ ਯੂਜ ਕੀਤਾ ਕੋਈ ਪਰੇਸ਼ਾਨ ਕਰਨ ਵਾਲਾ ਹੈ ਨੀ ਹੈ ਫਟਾ-ਫਟ ਸਫ਼ਾਈ ਹੋ ਜਾਣੀ ਹੈ ਇਸੀ ਬਹਾਨੇ।
ਲੇ ਚੁਕ ਫਟਾ-ਫਟ। ਕੰਮ ਕਰ ਲਿਆ ਇਦਾਂ ਦਾ ਮੈਂ ਨਾਉਣਾ ਸੀ, ਗਾਣੇ ਲਾਓ ਨਾਲੇ ਕੰਮ ਕਰੋੇ।
ਮੇਰੇ ਕੰਮ ਕਰਦਾ ਮੈਂ ਵੀ ਜਦੋਂ ਜਿਆਦਾ ਕੰਮ ਹੋਏ ਨਾ ਗਾਣੇ ਲਾਦੀ ਆਂ। ਆਵਾਸ ਕਰਨੇ ਥੋੜੀ ਤੇਜ਼ ਆਪਣੇ ਪੂਰੇ ਕਮਰੇ ਦਾ ਕੰਮ ਸਫਾਈ ਕਰ ਦੇਣਾ।
ਹੋਰ ਕੀ ਪਤਾ ਹੀ ਨਹੀਂ ਚੱਲਦਾ ਜੇ ਜ਼ਿਆਦਾ ਕੰਮ ਵੀ ਨਾ ਜਿਵੇਂ ਆਪਣੇ ਕੋਲ ਕੰਮ ਵੀ ਨਾ ਉਦਾ ਹੋਵੇ ਨਾ। ਸਭ ਤੋਂ ਵਧੀਆ ਆਪਣੀ ਵੱਡੀ ਭੈਣ ਨੂੰ ਜਾਂ ਛੋਟੇ ਭੈਣ ਨੂੰ ਫੋਨ ਮਿਲਾ ਲੋ ਉਹਨਾਂ ਨਾਲ ਵੀ ਗੱਲ ਕਰਦੇ-ਕਰਦੇ ਸਾਰਾ ਕੰਮ ਹੋ ਜਾਂਦਾ।
ਸਾਡੀ ਬੈਣ ਕਰਦੀ ਨੀ ਹੈ ਨਾ। ਮੇਰੀ ਭੈਣ ਕਹਿੰਦੀ ਅਛਾੱ ਤੂੰ ਕੋਈ ਕੰਮ ਸਹੀ ਤੂੰ ਫੋਨ ਕਰੁਗਾ।
ਮੇਰੀ ਭੈਣ ਨੂੰ ਏਦਾਂ ਹੀ ਕਹਿੰਦੀ। ਕਹਿੰਦੇ ਮੈਨੂੰ ਪਤਾ ਤੇ ਕੁਛ ਕਰਦੀ ਹੋਣੀ ਤਾਂ ਤੂੰ ਫੋਨ ਕੀਤਾ ਮੈਨੂੰ। ਮੈਂ ਦੱਸਦਾ ਸੀ ਇਹ ਨੂੰ ਇੱਕ ਵਾਰ, ਤਾਂ ਉਹੀ ਸੋਚਦੇ ਕਹਿੰਦੀ ਹਾਂ ਤੂੰ ਕੰਮ ਕਰਦੇਣੇ ਤਾਂ ਮੈਨੂੰ ਫੋਨ ਕੀਤਾ ਤੂੰ।
ਹਾਂ, ਮੇਰੀ ਭੈਣ ਵੀ ਇਹੀ ਕਰਦ ਹੁਣ ਜਿਆਦਾ ਹੋ ਗਈ ਨਾ। ਨਾ ਕਿਉਂਕਿ ਹੁਣ ਮੰਮੀ ਨੇ ਵਗੈਰਾ ਨਾ ਘਰ ਦੇ ਕੋਲ ਮਕਾਨ ਲੈ ਲਿਆ, ਹੁਣ ਜਿਆਦਾ ਹੋ ਗਈ ਪਹਿਲੇ ਇਕੱਲੀ ਸੀ ਤਾਂ ਪਹਿਲਾਂ ਮੈਨੂੰ ਫੋਨ ਕਰ ਲੈਦੀ ਸੀ ਹਾਂ ਦੀਦੀ ਕੀ ਕਰ ਰਹੀ ਹੈ ਹੁਣ ਮੰਮੀ ਨੇ ਕੋਲ ਪਹੁੰਚ ਗਏ ਤਾਂ ਹੂਣ ਤ ਵੀ ਟੇਸ਼ਨ ਨੀ ਭਾਵੇਂ ਚਾਹ ਦਿਨ ਨੂੰ ਫੋਨ ਨਾ ਕਰੋ ਦਿੱਕਤ ਹੀ ਨੀ ਹੈ ਕੋਈ ਵੀ।
ਹਾਂਜੀ-ਹਾਂਜੀ।
ਕਿੱਦਾਂ ਦੀ ਹੈ?
ਮੇਰੀ ਭੈਣ ਨੇ ਤਾਂ ਸਾਫ਼ ਕਹਿਤਾ ਕਿੰ ਮੈਨੂੰ ਤੂੰ ਕੰਮ ਕਰਦੀ ਹੋਣੀ ਤਾਂ ਮੈਨੂੰ ਫੋਨ ਕਰਦੀ ਆ ਤੂੰ, ਮੈਂ ਕਿਹਾ ਨਹੀਂ ਏਦਾਂ ਦੀ ਕੋਈ ਗੱਲ ਨੀ ਭੈਣਾਂ ਨੂੰ ਭੈਣਾਂ ਦੀ ਯਾਦ ਆਈ ਜਾਂਦੀ ਆ ਇਨੀ ਵੱਡੀ ਗੱਲ ਤਾਂ ਮੈਂ ਕੋ ਹੈ ਨ
ਮ ਇਹਦੀ ਗੱਲ ਵੀ ਠੀਕ ਹੈ ਗੱਲ ਕਰਦੇ- ਕਰਦੇ ਕੰਮ ਨੀ ਹੋ ਜਾਂਦਾ ਨਾ ਪਤਾ ਨੀ ਲੱਗਦਾ
'ਤੇ
ਬਸ, ਉਹ ਆਟੇ, ਆਟੇ ਦਾ ਪੇੜਾ ਲੈ ਕੇ ਬੈਠੀ ਪਈ ਹੈ। ਉਹ ਨੀ ਹੁੰਦੀ ਜਿਸ ਨਾਲ ਨਿੰਬੂ ਨਿਚੋੜਦੇ ਹਾਂ।
ਹਾਂਜੀ- ਹਾਂਜੀ, ਆਟੇ ਦਾ ਰਸ ਨਿਕਾਲਦੀ ਪਈ ਆ ਅੱਛਾ!
ਹੈਗੀ ਨਾ ਸਕੂਲ ਦੀਆਂ ਹੁਣ ਕੈਂਪ ਵਗੈਰਾ ਲੱਗ ਨਹੀਂ ਰਹੇ ਅਜੇ ਸਕੂਲੇ ਹਜੇ ਮੈਮ ਨੇ ਬੋਲਿਆ ਸੀ ਕੈਂਪ ਲੱਗਣੇ ਆ ਪਰ ਹਜੇ ਕੈਂਪ ਦਾ ਕੋਈ ਮੈਸੇਜ ਨੀ ਆਇਆਂ ਤੇ ਮੈਂ ਕਿਹਾ ਚੱਲ ਮਸਤੀ ਕਰ ਆਪਣੀ ਫਿਰ ਤੈਨੂੰ ਕੈਂਪ ਕੱਢਾਂਗੀ।
ਹਾਂ, ਨਹੀਂ ਤਾਂ ਪਤਾ ਕੀ ਤੁਸੀਂ ਭੇਜਿਓ ਵੀ ਨਾ ਹਲੇ ਗਰਮੀ ਬੜੀ ਆ। ਹੱਲ ਨਾ ਭੇਜੋ ਬੱਚਾ ਛੋਟਾ ਨਾ। ਕੀ ਫਾਇਦਾ, ਇੰਨਾ ਆਪਾਂ ਕੈਪ ਨੀ ਭੇਜਣਾ ਇਹਨੇ ਜਿੱਦਾ ਏਨੇ ਤਬੀਅਤ ਖਰਾਬ ਹੋ ਜਾਂਦੀ ਬੱਚੇ ਤਾਹੀ ਤਾਂ ਮੇਰੀ ਕੁੜੀ ਦੇ ਸਕੂਲ ਖੁੱਲੇ ਹੋਏ ਨੇ ਮੈਂ ਭੇਜਦੇ ਘਰੇ। ਮੈਡਮ ਦੇ ਮੈਸੇਜ ਆਂਦੇ ਨੇ, ਮੈਂ ਕਿਹਾ ਫਿਰ ਛੱਟੀਆਂ ਵੀ ਦਿੱਤੀਆਂ ਤੀਆਂ ਸੀ ਗਿਆ
ਹਾਂਜੀ।
ਹਾਂਜੀ ਮੈਂ ਕਿਹਾ ਹੁਣ ਨੀ ਮੈਂ ਕਿਹਾ ਉਹ ਤਾਂ ਹੈ ਹੀ ਨਾ ਮੈਂ ਕਿਹਾ ਦੂਰ ਗਈ ਆ ਮੈਂ ਕਿਹਾ ਨਾਨੀ ਕਦੇ
ਆ ਉਹ ਤਾਂ ਹੈ ਹੀ ਆ ਹਾਂ, ਬੱਚਾ ਹੁਣ ਗਿਆ ਹੁਣ। ਸੁਣ ਹੁਣ ਰਹਿ ਕਿਥੇ ਆਏ
ਜਦੋਂ ਮੈਂ ਭੇਜਤੀ ਜਦੋਂ, ਉਹ ਤੋਂ ਅਗਲੇ ਦਿਨ ਹੀ ਮੈਸਿਜ ਆਇਆ ਮੈਨੇ ਏ ਕੀ ਗੱਲ ਹੋਈ ਪਹਿਲਾਂ ਤਾਂ ਆਖਦੇ ਮੈਂ ਸ਼ਾਇਦ ਰੋਕ ਵੀ ਲੈਂਦੀ।
ਹਾਂ ਹੁਣ ਤਾਂ ਬੱਚਾ ਗਿਆ, ਹੁਣ ਹੋਰ ਕੀ ਬੱਚੇ ਕਰਦੇ ਮਸਤੀ ਫਿਰ ਪੜ੍ਹਾਈ ਕਰਨੀ ਆ। ਸਾਰੇ ਸਾਲ,
ਹਾਂਜੀ, ਬਾਕੀ ਹੋਮਵਰਕ ਤਾਂ ਮਿਲਿਆ ਹੀ ਹੋਇਆ ਕਾਪੀਆਂ ਲੈ ਗਈ ਆਪਣਾ ਨਾਲ ਹੀ ਕਰ ਲੈਣਗੇ।
ਹੋਰ ਕੀ ਹੈ ਮਾਸੀ ਆਗੀ ਹੋਣੀ ਇੰਜੋਏ ਕਰੇਗੀ।
ਇੰਜੋਏ ਕਹਿੰਦੀ ਕੱਲ ਉਹਨੇ ਗੋਲ -ਗੱਪੇ ਬਣਾ ਕੇ ਖਾਧੇ ਆ ਨਿਆਣਿਆਂ ਨੂੰ ਮੋਮੋਸ ਬਣਾ ਕੇ ਖਿਲਾਏ ਘਰੇ ਆਟੇ ਦੇ ਬਣਾਉਂਦੇ ਆਦੇ ਹਾਂ ਅਸੀਂ ਬਾਹਰ ਦਾ ਨੀ ਖਿਲਾਉਂਦੇ ਖਾਣਾ ਬਹੁਤ
ਆਟੇ ਦੇ ਆਟੇ ਦੇ ਸਹੀ ਬਣਦੇ ਆ ਆਟੇ ਦੀ ਸਮੈਲ ਨਹੀਂ ਆਉਂਦੀ ਜਿਵੇਂ ਮੈਂ,
ਨਹੀਂ, ਨਹੀਂ, ਨਹੀਂ ਬਿਲਕੁਲ ਨਹੀਂ ਆਉਂਦੇ ਸਗੋਂ ਕਿ ਘਿਉ ਵਧੀਆ ਰਹਿੰਦੇ ਆ। ਆਹ, ਜਿਹੜੇਆਪਾਂ ਬਾਹਰ ਦੇ ਖਾਂਦੇ ਨਾ, ਮੈਦੇ -ਮੈਦੇ। ਬਾਹਰ ਦੇ ਨੀ ਵਧੀਆ ਰਹਿੰਦਾ, ਘਰ ਦੇ ਵਧੀਆ ਰਹਿੰਦੇ ਆ।
ਹਾਂਜੀ। ਮੈਂ ਬਣਾਏ ਅੱਜ ਤੱਕ ਆਟੇ ਦੇ, ਮੈਦੇ ਤਾਂ ਬਣਾਏ ਆ, ਪਰ ਆਟੇ ਤੇ ਨੀ ਬਣਾਇਆ ਹੁਣ, ਟ੍ਰਾਈ ਕਰਾਂਗੇ ਕਿਸ ਦਿਨ
ਦੀਦੀ ਬਣਾ ਲੈਂਦੇ ਐ ਮੇਰੇ, ਮੈਂ ਖੁਦ ਪੁੱਛਦੀ ਪਈਆਂ ਦੀਦੀ ਹੋਨਾ ਨੂ ਮੈਂਨ ਦੱਸ ਦੇ, ਕੈੰਦੀ ਕੋਈ ਏ ਜਦੋਂ ਆਏਂਗੀ ਨਾ, ਮੈਂ ਤੈਨ ਦੱਸ ਦੂੰਗੀ। ਭਆ ਠੀਕ ਹੈ, ਮੈਂ ਆਉਂਗੀ ਮਿਲ ਦੱਸਦੇ ਤੁਸੀਂ ਕੈੰਦੇ ਠੀਕ ਆ। ਹੋਰ ਦੱਸੋ?
ਬਾਸ ਵਧੀਆ।
ਹੋਰ ਹੁਣ ਕੀ ਬਣਾਇਆ ਤੂਸੀਂ?
ਅਸੀਂ ਬਣਾਏ ਆਲੂ ਨਾਲ, ਥੋੜੇ ਚਾਵਲ ਬਣਾਏ, ਮੈਂ ਅਪਣੇ ਅਸਤੇ। ਮੈਨੂੰ ਆਲੂ ਨਾਲ ਚੋਲ ਸਵਾਦ ਲੱਗਦੇ, ਤਰੀ ਵਾਲੇ ਆਲੂ ਬਣਾਓ ਨਾ ਨਾਲ ਚੋਲ ਟੇਸਟੀ ਲੱਗਦੇ ਐ।
ਚਾਵਲ ਤਾਂ ਜਾਨ ਆ ਸਾਡੀੇ, ਚਾਵਲਾ ਬਿਨਾ ਤਾਂ ਰੋਟ ਟੀ ਸਵਾਦ ਨੀ ਲੱਗਦੀ।
ਹਾਂਜੀ, ਐਨਾ ਸਾਰੇ ਅਸਤੇ ਫੁੱਲਕੇ ਬਣਾਏ, ਕਿਉਂਕਿ ਐ ਚਾਵਲ ਘੱਟ ਖਾਂਦੇ ਐ ਨਾ, ਮੈਂ ਬਣਾਨੀਂ ਆਂ ਪਾਣੀ ਚ ਕੱਢ ਕੇ ਚਾਵਲ।
ਅੱਛਾ- ਅੱਛਾ।
ਪਿਛ ਕਢ ਦੀਨੀ ਆ ਨਾ, ਮੈਂ ਚਾਵਲਾਂ ਦੀ। ੳ, ਮੈਨੂੰ ਸਵਾਦ ਲਗਦੇ ਆ ਓਦੇ ਨਾਲ ਨਾ, ਸਹੀ ਰੈੰਦੀ ਐ ਹੈਲਥ ਵੀ।
ਹਾਂਜੀ। ਵਧੀਆ ਰੈੰਦੇ ਐ ਓਹ।
ਪਾਣੀ ਦੇ ਚੌਲ ਨਾਲ ਸਰੀਰ ਫੁਲਾ ਦਿੰਦੇ ਐ। ਸੁਣੋਣ ਲਗੀਆਂ ਤੁਹਾਡੇ ਕੋਛ ਖਾਂਦੇ ਨੀ।
ਮੈਂ ਤਾਨੂੰ ਹੁਣੇ ਫੋਨ ਕਰਾਂਗੀ, ਚਾਰ ਵਜੇ। ਠੀਕ ਹੈ। ਕੋਈ ਆਯਾ ਏ, ਸੈ਼ਦ, ਓਕੇ, ਬਾਏ।